ਸ੍ਰੀ ਗਾਲ ਜੀ।
ਸਾਸਰੀ ਕਾਲ ਜੀ। ਹੋਰ ਕਿੱਦਾਂ?
ਵਧੀਆ। ਤੁਸੀਂ ਕ੍ਰਿਕੇਟ ਖੇਡੇਦੇ ਓ?
ਹਾਂਜੀ, ਖੇਡਦੇ ਆ।
ਬੋਲਿੰਗ ਕਰਾਉਂਨੇ ਓ ਜਾਂ ਬੈਟਿੰਗ ਕਰਦੇ ਓ?
ਅਸੀਂ ਤੇ ਔਲਰਾਊਂਡਰ ਆ।
ਓ ਹੋੋ ਅੱਛਾ ਜੀ।
ਤੁਸੀਂ ਕੀ ਕਰਦੇ ਓ, ਬੋਲਿੰਗ ਤੇ ਬੈਟਿੰਗ?
ਆਪਾਂ ਵੀ ਦੋਨ, ਔਲਰਾਊਂਡਰ ਈ ਆ। ਦੋਨੋਂ ਈ ਕਰ ਲੈਂਨੇ ਆ। ਜਦ ਇਹ ਟੀਮ 'ਚ ਜੋ ਚੀ, ਜੋ ਚਾ, ਜਿੱਥੇ ਚਾਂਸ ਮਿਲਜੇ ਆਪਾਂ ਉਹੀ ਕਰ ਲੈਂਨੇ ਆ, ਹਮੇਸ਼ਾ।
ਮੈਂ ਦੇਖਿਆ ਨੀ ਕਦੇ, ਖੇਡਦੇ ਹੋਏ।
ਸਾਨੂੰ ਜਦੋਂ ਚਾਂਸ ਮਿਲਦਾ ਆਪਾਂ ਉਹੀ ਕਰ ਲੈਂਨੇ ਆ। ਜਦੋਂ ਬੋਲਿੰਗ ਦੇਤੀ, ਉਦੋਂ ਬੋਲਿੰਗ ਕਰ ਲੈਂਨੇ ਆ। ਜਦੋਂ ਬੈਟ ਬੈਟਿੰਗ ਮਿਲਗੀ ਤੇ ਉਦੋਂ ਬੈਟਿੰਗ ਕਰ ਲੈਂਨੇ ਆ। ਤੁਸੀਂ
ਅਸੀਂ ਤੇ ਔਲਰਾਊਂਡਰ ਆ, ਜੋ ਮਰਜ਼ੀ
ਚਲੋ, ਹਾਂ ਵਧੀਆ-ਵਧੀਆ। ਤੁਸੀਂ ਓਵਰ ਸਟਾਟਿੰਗ 'ਚ ਸਟਦੇ ਓ ਜਾਂ ਲਾਸਟ ਵਿੱਚ।
ਅਸੀਂ ਤਾਂ ਪਹਿਲਾਂ ਵਾਰ ਛਡਦੇ ਹਾਂ।
ਓਹੋ ਅੱਛਾ ਤੁਸੀਂ ਮੇਨ ਬੋਲਰ ਹੋ ਆਪਣੀ ਟੀਮ ਦੇ।
ਹਾਂਜੀ।
ਚਲੋ ਔਰ ਤੁਸੀਂ ਕਿਦੇ ਫੈਨ ਹੋ ਏ ਸੀੇ ਕ੍ਰਿਕਟ ਚ?
ਫੈਨ ਤੇ ਸਾਰਿਆਂ ਦੇ ਹੀ ਹਾਂ, ਜਿਹੜਾ ਵਧੀਆ ਖੇਡ ਜੇ ਹੈ।
ਅੱਛਾ- ਅੱਛਾ ਉਹ ਸੁਰਵੰਸ਼ ਦਾ ਨਾਮ ਸੁਣਿਆ ਜੇ, ਅੱਜ ਕੱਲ੍ਹ ਚੌਦਾਂ ਸਾਲ ਦਾ ਏ। ਸੁਰਖਿਆ
ਹਾਂ ਸੁਣਿਆ, ਹਜੇ ਨਵਾਂ- ਨਵਾਂ ਹੀ ਆਇਆ, ਵਧੀਆ ਖੇਡਦਾ।
ਉਹੀ ਆਂਦੇ ਸਾਰੀ ਪਹਿਲੀ ਬੋਲਤੀ ਛੱਚਾ ਮਾਰਦਾ।
ਪਲੇਅਰ ਤੇ ਵਧੀਆ ਉਹ।
ਹਮ, ਹੋਰ ਜੀ
ਇਸ ਵਾਰ ਦਾ ਹੀ ਫਿਰ ਵੇਖ
ਹਾਂਜੀ -ਹਾਂਜੀ ਬਸ ਸਾਡੀ ਟੀਮ ਤਾਂ ਨਿਚੇ ਰਹੀ ਹੈ ਇਸ ਵਾਰ।
ਤੁਹਾਡੀ ਟੀਮ ਕਿਹੜੀ ਹੈ?
ਚੰਨਈ ਦੀ ਸੀ ਸਾਡੀ ਤਾਂ, ਉਹ ਨੀ
ਉਹ ਤੇ ਬੜਾ ਫੁਡੂ ਖੇਡਦੀ ਆ, ਉਹਨਾਂ ਉਹ ਉਹਨਾਂ ਦੇ ਤੇ ਪਲੇਅਰ ਹੀ ਬੇਕਾਰ ਨੇ।
ਦੋਨੀ ਇਸ ਵਾਰ ਖੇਡਿਆ ਨੀ, ਪੂਰਾ ਸਾਲਾ ਪਾਸ ਲ ਜੇ ਰੱਖੀ ਜੇ, ਦੋਨੀ ਆਇਆ ਦੋਨੀ ਆਊ- ਦੋਨੀ ਆਊ।
ਦੋਨੀ ਖੇਡਦਾ ਤੇ ਤਾਂ ਵੀ ਹਾਰ ਜਾਂਦੀ ਟੀਮ ਤੇ।
ਹਾਂ ਇਸ ਵਾਰ ਦੁਬਾਰਾ ਹੀ ਆਈ ਆਰ ਸੀ ਬੀ ਨੇ ਆਈ ਪੀ ਐਲ ਚੱਕਿਆ।
ਹਮ ਲਗਾਤਾਰ ਦੋ ਸਾਲ ਵਧੀਆ ਖੇਡੀ ਏ।
ਲਿਆ। ਚਾਂਸ ਨਹੀਂ ਸੀ। ਵੈਸੇ ਉਹ- ਓਹ ਜਿੱਤ ਉਹ ਮਨ ਗ ਲੋੋ ਸੁਦਰਸ਼ਸ਼ਨਨ ਛਟ ਆਊਟ ਹੋ ਜਾਓ ਵਰਨਾ ਆਈ ਪੀ ਕਹਿਣਾ ਸੀ। ਹਾਂ ਉਹ ਪੰਜਾਬ ਦੇ ਚਾਂ ਸੀ, ਉਹ ਪੰਜਾਬ ਨੂੰ ਚਾਚਾ ਛੱਡ ਛੱਡ। ਐਸੀੇ ਤਾਂ ਐਸੀ ਕਰਾਈ ਆ ਆਪਣੀ ਉਹਨਾਂ ਨੇ। ਸ਼ਸ਼ਾਂਕ ਨੇ
ਦੂਏ ਉਹਦੇ ਤੇ ਪਲੇਅਰ ਹੀ ਨਹੀਂ ਹੈਗੇ ਕੋਈ।
ਹਾਂ ਉਹਦੇ ਉਹਨਾਂ ਚ ਸਾਰੇ ਨਿਊ ਪਲੇਅਰ ਹੀ ਹੈਗੇ ਨੇ। ਉਹ ਪਲੇਅਰਾਂ ਨੂੰ ਚਾਂਸ ਦਿੰਦੇ ਨੇ ਨਾ। ਉਹ ਨਵੇਂ -ਨਵੇਂ ਪਲੇਅਰਾਂ ਨੂੰ ਸਟਾਰ ਬਨਾਉਂਦੀ ਹੈ ਟੀਮ।
ਕੱਲ ਫੋਨ ਗਤੀ।
ਹੋਰ ਦੱਸ?